ਕੀ ਹਾਲ ਹੈ ਜੀ
ਵਧੀਆ -ਵਧੀਆ ਤੁਸੀਂ ਸੁਣਾਓ।
ਹਾਂਜੀ ਵਧੀਆ ਜੀ, ਵਧੀਆ ਹੋਰ ਕਿਵੇਂ ਮੌਸਮ ਉਥੇ।
ਮੌਸਮ ਤੇ ਬਹੁਤ ਵਧੀਆ ਬਰਸਾਤ ਆਈ ਨਾ ਆਪਣੇ।
ਹਾਂ ਸਾਡੇ ਵੀ, ਇੱਥੇ ਬਾਰਿਸ਼ ਹੋ ਕੇ ਹਟੀ ਏ।
ਹਾਂ, ਬਰਸਾਤ ਆਈ ਸੀ ਕਰਕੇ ਮੌਸਮ ਠੰਡਾ ਹੋ ਗਿਆ।
ਹਾਂ। ਹੋਰ ਸੁਣਾਓ।
ਬਹੁਤ ਗਰਮੀ ਹੋਈ ਸੀਗੀ।
ਹੁਮਸ ਹੋ ਰਹੀ ਸੀ ਮੇਰੀ ਤਿੰਨ ਦਿਨ ਫਿਰ ਵੀ ਠੀਕ ਰਿਹਾ ਬਾਰਿਸ਼ ਤੋਂ ਬਾਅਦ। ਅੱਜ ਫੇਰ ਹੁਮਸ ਹੋਏਗੀ ਸਵੇਰ ਦੀ।
ਹਾਂ ਹੁਮਸ ਬਸ ਹੋਈ ਵੀ ਗਰਮੀ ਤੇ ਬਰਦਾਸ਼ਤ ਹੀ ਹੋਣੀ ਹੁੰਦੀ ਹੈਗੀ।
ਉਹੀ ਤਾਂ ਕਹਿੰਦੇ ਸਰਦੀ ਦੇ ਤਾਂ ਸੌ ਰਸਤੇ ਨੇ ਗਰਮੀ ਦਾ ਕੋਈ ਰਸਤਾ ਨੀ ਜਿੰਨਾ ਮਰਜੀ
ਸਾਰੀ ਸਹੀ ਗੱਲ ਹੈਗੀ ਫੇਰ ਤੇ ਏਸੀ ਚਲਾ ਕੇ ਬੈਠੇ ਰੋਵੋ ਅੰਦਰ।
ਹਾਂ ਏਸੀ ਤੋ ਬਾਹਰ ਨਿਕਲੋ ਤਾਂ ਫੇਰ ਉਹੀ ਮੌਤ ਪੈਂਦੀ ਏ ਬਾਹਰ ਨਿਕਲਦੇ ਆ ਜਰਾ ਵੀ ਚਾਹ ਬਣਾਉਣਾ ਵੀ ਮੁਸੀਬਤ ਲੱਗਦੀ ਏਸੀ ਚ ਬਹਿ ਜੋ ਤੇ। ਪੁਰਾਣੇ ਲੋਕ ਸੀ ਜਿਹੜੇ ਆਪਣਾ ਪੇੜਾ ਥੱਲੇ ਬਹਿ ਕੇ ਪੂਰਾ ਦਿਨ ਰਾਤ ਕੱਟ ਦਿੰਦੇ ਹੁੰਦੇ ਸੀਗੇ
ਹਾਂ ਹਾਂ ਉਹੀ ਵਧੀਆ ਹੁੰਦਾ ਸੀਗਾ ਟਾਈਮ
ਉਹ ਵਧੀਆ ਫਰੈਸ਼ ਆਕਸੀਜਨ ਤਾਜ਼ੀ ਹੋ ਹਵਾ ਸਭ ਕੁਛ ਐਨ। ਅੱਜ ਕੱਲ ਪਤਾ ਕੀ ਬੁੱਢੇ ਤਾਂ ਫੇਰ ਵੀ ਬਥੇਰੇ ਨੇ ਪੇੜ ਵੀ ਦਿਖਦੇ।
ਹਾਂ ਹੁਣ ਬਿਮਾਰੀਆਂ ਵੀ ਬਿਮਾਰੀਆਂ ਵੀ ਜ਼ਿਆਦਾ ਹੋ ਗਈਆਂ ਪਹਿਲੇ ਬਿਮਾਰੀਆਂ ਵੀ ਘੱਟ ਸੀਗੀਆਂ।
ਹ ਤਾਂ ਹੀ ਤਾਂ ਹੈ ਹੀ ਪ੍ਰਦੂਸ਼ਣ ਹੀ ਤਾਂ ਹੈ ਹੋਰ ਹੈ ਕੀ।
ਉਹੀ ਤੇੇ
ਪਹਿਲੇ ਉਹ ਤਾਂ ਪੇੜ ਹਰ ਇੱਕ ਦੇ ਪਰਮਾਤਮਾ ਨੇ ਦੇ ਵੀ ਬਥੇਰਾ ਰੱਖਿਆ ਸੀ ਪਹਿਲੇ ਲੋਕਾਂ ਨੂੰ ਵਿਹੜੇ ਹੁੰਦੇ ਸੀ ਕੱਚੇ ਕੱਚੇ ਪੇੜ ਆਪਣੇ ਘਰ ਦੇ ਹੁੰਦੇ ਸੀ ਇਹਨਾਂ ਦੇ ਕੁਛ ਨਾ ਕੁਛ ਉਗਾਈ ਰੱਖਦੇ ਸੀ ਸਬਜ਼ੀ ਪਾਣੀ ਵੀ ਘਰ ਦੀ ਹੁੰਦੀ ਸੀ।
ਹਾਂ
ਹਨਾ ਤੇ ਪੇੜ ਵੀ ਆਪਣਾ ਸਬਜ਼ੀਆਂ ਲੋਕ ਲੋਕਾਂ ਦੇ ਘਰ ਹਰ ਦੇ ਘਰ ਲੱਗੀਆਂ ਹੋਈਆਂ ਪਿੰਡਾਂ ਦੇ ਵਿੱਚ
ਹਾਂ -ਹਾਂ।
ਚਾਹੇ ਬੈਂਗਣੀ ਘੀਏ ਬੇਲ ਤੋਰੀ ਦੀ ਸਭ ਕੁਛ ਘਰ ਉਹ ਫਿਰ ਬਾਜ਼ਾਰ ਦੇ ਸਬਜ਼ੀਆਂ ਦੀ ਰੀਸ ਥੋੜ੍ਹਾ ਉਹ
ਉਹ ਇਹ ਨਾ ਨਾ ਜੀ ਨਾ
ਉਹੀ ਤੇ ਹਾਂ ਖਾਦ ਦੀਆਂ ਮਾਰੀਆਂ ਸਭ
ਹਾਂ ਕੈਮੀਕਲ ਵਾਲੀਆਂ ਚੀਜ਼ਾਂ ਨੇ ਬਾਜ਼ਾਰ ਚ ਸਾਰੀਆਂ
ਆਹ ਘਰ ਦੀ ਚੀਜ਼ਾਂ ਵਰਗੀ ਰੀਸ ਈ ਨਹੀਂ।
ਨਾ, ਨਾ, ਨਾ ਹੁਣ ਘਰ ਜੋਗਾ ਹੋਵੇ ਫਿਰ ਤੇ ਬੰਦਾ ਲਗਾ ਹੀ ਦਿੰਦਾ ਏ।
ਹਾਂ ਉਹੀ ਜਗ੍ਹਾ ਹੋਵੇ ਤਾਂ ਹਾਂ ਪਿੰਡਾਂ ਵਿੱਚ ਤਾਂ ਜਗ੍ਹਾ ਹੁੰਦੀ। ਪਿੰਡਾਂ ਚ ਏਕਾ ਵੀ ਬੜਾ ਹੁੰਦਾ। ਹੋਰ ਇੱਕ ਦੇ ਘਰ ਲੱਗੀ ਤੇ ਦੂਜੀ ਘਰ ਤੋੜ ਵੀ ਲੈ ਜਾਂਦਾ ਲੋਕੀ ਦੇ ਦਿੰਦੇ ਨੇ ਇੱਕ ਦੂਜੇ ਨੋ ਇੰਜ ਚੀਜ਼। ਇੱਥੇ ਤਾਂ ਕਿਸੇ ਦਾ ਪੁਦੀਨਾ ਹਾਂ ਆਪੇ ਦੇ ਦਿੰਦੇ ਨੇ ਲੱਸੀ ਦੇਖੋ ਪਿੰਡਾਂ ਦੇ ਵਿੱਚ ਆਪੇ ਦੇ ਦਿੰਦੇ ਨੇ। ਬੋਤਲਾਂ ਭਰ ਭਰ ਕੇ ਆਪੇ ਹੀ ਵੰਡ ਦਿੰਦੇ ਨੇ ਬਹੁਤ ਏਕਤਾ ਹੈਗੀ ਤਾਂ ਪਿੰਡਾਂ ਚ ਸ਼ਹਿਰਾਂ ਚ ਤਾਂ ਇੱਕ ਦੂਜੇ ਦਾ ਮੂੰਹ ਵੀ ਵੇਖ ਕੇ ਰਾਜੀ ਨੀ ਲੋਕ
ਨਾ ਜੀ ਨਾ ਸ਼ਹਿਰਾਂ ਚ ਵੇਖ ਕੇ ਨੀ ਰਾਜੀ ਹੈਗੇ ਤੇ ਚੀਜ਼ ਦੇਣੀ ਹੈਗੀ ਏ।
ਉਹੀ ਤੇ ਪਿੰਡਾਂ ਦਾ ਤਾਂ ਫੇਰ ਵੀ ਆਪਣਾ ਚੱਲ ਇਹ ਹੁਣ ਇਹ ਮੈਂ ਦੇਖਿਆ ਪਿੰਡਾਂ ਚ ਅਗਰ ਇੱਕ ਘਰ ਨੇੇ ਸਾਗ ਬਣਾਇਆ ਨਾ ਤੇ ਐਡਾ ਸੋਹਣਾ ਕੁੰਨਾ ਭਰ ਕੇ ਬਣਾਉਣਗੀਆਂ। ਪੂਰੀ ਗਲੀ ਚ ਆਪਣਾ ਵੰਡਦੀਆ ਖਾਲੀ ਕੋਲੀ ਨੀ ਲੈਂਦੀਆਂ ਇੱਕ ਦੂਜੇ ਨੂੰ ਮਤਲਬ ਜਿਹਦੇ ਚ ਚੀਜ਼ ਆ ਜਵੇ ਉਹਦੇ ਚ ਭਰ ਕੇ ਹੀ ਵਾਪਸ ਕਰਨੀ ਉਹਨਾਂ ਨੇ
ਹਾਂ, ਹਾਂ।
ਇਹ ਹੈ ਵੀ ਉਹ ਤੇ ਬਰਕਤਾਂ ਹੋਣਾ ਭੈਣ ਜੀ ਚਾਹੀਦਾ ਉਹੀ ਤਾਂ ਚੀਜ਼ ਚ ਬਰਕਤ ਦਿੱਕਤ ਪੈਂਦੀ ਹੈ ਫਿਰ ਹੁਣ ਸ਼ਹਿਰਾਂ ਦੇ ਵਿੱਚ ਕੀ ਹੈ ਲੋਕੀ ਕੂੜਿਆਂ ਚ ਸੁੱਟ ਦੇਣਗੇ। ਕੰਮ ਵਾਲੀਆਂ ਤੱਕ ਨੂੰ ਦਿੰਦੇ ਚੀਜ਼ ਨਹੀਂ ਦਿੰਦੇ।
ਸਹੀ ਗੱਲ ਏ। ਹੂੰ
ਕੁੂੜਿਆਂ ਚ ਸੁੱਟ ਦਿੰਦੇ ਚੀਜ਼ਾਂ ਦੀਆਂ।
ਹਾਂ, ਬਸ ਉਹ ਨੀਤਾਂ ਮਾੜੀਆਂ ਨੇ ਨਾ
ਹਾਂ ਉਹ ਫਿਰ ਬਰਕਤਾਂ ਵੀ ਤੇ ਉਹੀ ਨੇ
ਬਸ, ਬਸ ਉਹ ਤੇ ਹੈ ਹੀ ਹੈ ਖੈਰ
ਬਰਕਤਾਂ ਵੀ ਫਿਰ ਉਦਾਂ ਹੀ ਨੇ। ਹਾਂ, ਹੋਰ ਸੁਣਾਓ
ਹੋਰ ਤੁਹਾਡਾ ਚਾਹ ਦਾ ਵੀ ਟਾਈਮ ਹੋ ਗਿਆ ਹੋਣਾ ਨਾ,
ਨਹੀਂ ਚਾਹ ਚੂ ਤਾਂ ਪੀਲੀ ਅਸੀਂ ਕੁੜੀ ਦਾ ਵਿਆਹ ਤਰਿਆ ਜਾਣਾ ਸੀ ਬਾਜ਼ਾਰ।
ਅੱਛਾ,
ਹਾ ਮੈਂ ਕਿਹਾ ਚਲੋ ਸ਼ੋਪਿੰਗ ਸ਼ੁਰੂ ਨਵੰਬਰ ਦਾ,
ਅੱਛਾ, ਨਵੰਬਰ ਦਾ ਹੈ,
ਹਾਂਜੀ ਨਵੰਬਰ ਉਹੀ ਮੈਂ ਹੀ ਕੁ ਕੁੜੀਆਂ ਨਾਲ ਗੱਲ ਕਰਦੀ ਸੀ ਮੈਂ ਕਿਹਾ ਚੱਲ ਲਹਿੰਗਾ ਵੇਖ ਕੇ ਆਉਨੇ ਆ ਫੇਰ ਤਾਂ ਮਿਲਣਾ ਨੀ, ਚੱਜ ਦਾ ਮਤਲਬ ਛੱਡ ਜਾਂਦਾ ਆ ਨਾ ਫਿਰ ਕਿਉਂਕਿ ਸੀਜਨ ਦੇ ਵਿੱਚ, ਚੀਜ਼ ਅੱਛੀ ਨੀ ਮਿਲਦੀ ਜਿਆਦਾ ਕਿਉਂਕਿ ਛੰਟ ਦਿੰਦੀ ਹੈ ਫੇਰ, ਤੇ ਉਹੀ ਕੁੜੀਆ ਦੀ ਵੇ ਮੈਂ ਆਪਣਾ ਲੈਣਾ ਮੈਂ ਉਹੀ ਜੇਨੂੰ ਕਹਿ ਰਹੀ ਮੈਂ ਕਿਹਾ ਆਪਣਾ ਲੈਣ ਦਾ ਕੀ ਫਾਇਦਾ, ਇਹ ਪੈਣਾ ਤਾਂ, ਇਕ ਅੱਧੀ ਵਾਰੀ ਏ ਫੇਰ ਇਕ ਅੱਧੀ ਵਾਰੀ ਏ ਆਪ ਬੰਦਾ ਕਰ ਦੇ ਪਾ ਲੇ ਸਾਰੀ ਉਮਰ ਫਿਰ ਬੈਠ, ਜੀ ਸੁੱਟਣਾ,
ਨਾ ਨਾ ਨਾ ਉਹ ਤੇ ਇੰਝ ਹੀ ਪਿਆ ਰਹਿੰਦਾ ਫੇਰ ਬੈਡ ਵਿੱਚ ਹੀ,
ਆਹ ਉਹੀ ਤਾਂ ਮੈਂ ਕਿਹਾ ਕਿਰਾਏ ਕੇ ਲੈ ਕੇ ਆਪਣਾ ਕੰਮ ਚਲਾਓ। ਉਹੀ ਜਿਹੜੇ ਪੈਸੇ ਬਚਣਗੇ ਓਦੀ ਇੱਕ ਅੱਧੀ ਚੀਜ਼ ਹੋਰ ਬਣਾ ਲੈ ਆਪਣੀ।
ਹੋਰ ਇਕ ਅੱਧਾ ਸੂਟ ਹੋਰ ਆ ਜਾਂਦਾ ਨਾਲ।
ਉਹੀ ਅੱਜ ਕੱਲ ਤਾਂ ਵਿਆਹ ਤੋਂ ਪਹਿਲਾਂ ਵੀ ਚਾਰ-ਚਾਰ, ਸੂਟ ਕੁੜੀ ਨੂੰ ਆਪਣੇੇ ਪਰਸਨਲ ਚਾਹੀਦੇ ਹੁੰਦੇ ਫੰਕਸ਼ਨ ਹੀ ਇੰਨੇ ਹੋ ਜਾਂਦੇ ਮਹਿੰਦੀ ਤੇ, ਪਾਓ ਹਲਦੀ ਤੇ ਪਾਓ, ਫਿਰ ਜਾਗੋ ਤੇ ਪਾਓ।
ਹਾਂ,
ਉਹੀ ਤਾਂ ਪਹਿਲੇ ਵੀ ਚਾਹੀਦੇ ਤੇ ਬਾਅਦ ਚ ਬਾਅਦ ਚੋਂ ਤਾਂ ਹੋਣੇ ਹੀ ਚਾਹੀਦੇ ਨੇ। ਇੱਕੀ ਸੂਟ ਤਾਂ ਕਰਾਂਗੇ ਹੀ ਘੱਟੋ ਘੱਟ।
ਕਿਨੇ?
ਇਕੀ ਤਾਂ ਘੱਟੋ ਘੱਟ ਹੋਣ ਹੀ ਨਾ,
ਜ਼ਿਆਦਾ ਨੀ ਕਰ ਰਹੇ ਇੱਕੀ।
ਨਹੀਂ ਅੱਠ ਦਸ ਡਰੈਸਾਂ ਡਰੈਸਾਂ ਹੀ ਹੋ ਜਾਣਗੀਆਂ।
ਹੈ।
ਅੱਠ ਦੱਸ ਡਰੈਸਾਂ ਜਾਣਗੀਆਂ ਤਿੰਨ ਚਾਰ ਜੀਨਸਾਂ ਆ ਦੇਣਗੀਆ। ਹੋ ਜਾਂਦੇ ਨੇ ਇੰਨੇ ਤਿੰਨ ਚਾਰ ਨਾਈ ਸੂਟ ਹੋ ਜਾਂਦੇ ਨੇ। ਹੋ ਜਾਂਦੇ ਇੰਨੀਆਂ ਆਈਟਮਾਂ ਤਾਂ ਆਰਾਮ ਨਾਲ ਹੋ ਜਾਂਦੀਆ।
ਹਾਂਜੀ-ਹਾਂਜੀ, ਤੋਲੀਏ ਤੂਲੀਏ ਹੋ ਗਏ ਨਾਲ,
ਹੋਰ ਸਭ ਕੁਛ ਲੈਣ ਦੇਣ ਦਾ ਕਿਹੜਾ ਥੋੜ੍ਹਾ ਹੁੰਦਾ ਕੱਪੜ ਪਰ ਸਾਡੇ ਤਾਂ ਉੱਧਰੋਂ ਸੁਨੇਹਾ ਆਇਆ ਵੀ ਉਹ ਕਰੇ ਨਗਦ ਹੀ ਦੇ ਦੋ ਕੱਪੜੇ ਤਾ ਅਸੀ ਆਪੇ ਹੀ ਲਵਾਂਗੇ।
ਅੱਛਾ।
ਆਹ ਮੈਂ ਚਲ ਏ ਵੀ ਰੋਲਾ ਮੁੱਕਿਆ,
ਹਾਂ। ਪਰ ਦੇਖੋ ਫਿਰ ਕੁੜੀ ਆਪਣੇ ਹਿਸਾਬ ਦੇ ਕੱਪੜੇ ਲਈ ਲੈਂਦੀ ਆ ਨਾ ਇੱਕ ਵਾਰੀ,
ਹਾਂ,
ਹੈਨਾ।
ਹਾਂ ਅੱਜ ਕੱਲ੍ਹ ਬੱਚੇ ਆਪਣੇ ਨਾਲ ਜਾ ਕੇ ਚੀਜ਼ ਪਸੰਦ ਦੀ ਲੈਂਦੇ ਜਿਹੜੀ ਉਹਨਾਂ ਨੇ ਪਾਣੀ ਹੰਡਾਣੀ।
ਉਹੀ ਤੇ ਫੇਰ ਉਹ ਪੈਸੇ ਦੇ ਕੇ ਤੇ ਫੇਰ ਉਹ ਆਪਣੇ ਹਿਸਾਬ ਦੇ ਲੈਣਗੇ।
ਹਾਂ, ਬਸ ਤਾਂ ਉਹੀ ਦੇ ਦੇ ਜਿਵੇਂ ਪੰਜ ਬੰਦੇ ਚੱਲ ਬੰਦਾ ਇਕਾਵਨ ਹਜ਼ਾਰ ਰੁਪਏ ਦੇ ਦਿੰਦਾ। ਵਿੱਚ ਬੂਟ ਜੁੱਤੀਆਂ ਹੋ ਗਈਆਂ ਚੱਲ, ਚਾਹੇ ਲਓ ਤੁਸੀਂ ਚਾਰ ਸੌ ਦੇ ਤੇ ਚਾਹੇ ਲਓ ਚਾਲੀ ਹਜ਼ਾਰ ਦੇ।
ਸਈ ਗੱਲ ਹੈਗੀ ਏ। ਹਾਂ ਓ ਤੇ ਜਿੰਨੀ ਆਪਣੀ ਗੁੰਜਾਇਸ਼ ਓਨੇ ਦੇਣੇ ਹੁੰਦੇ ਨੇ।
ਹਾਂ, ਆਪੇ ਲੋ ਫਿਰ ਜਿਨ ਵਿੱਚ ਪਾਏ। ਪਾਓ, ਵਧਾਓ, ਘਟਾਓ ਜੋ ਮਰਜ਼ੀ ਕਰੋ ਤੁਆਡੇ ਐ ਕੱਪੜਿਆਂ ਦੇ ਪੈਹੇ, ਸਾਡੇ ਦਾਂ ਹੁੰਦਾ ਵੀ ਜਵਾਈ ਦਾ ਜੋੜਾ ਅਸ ਪੇਕ ਅ ਸੋਰੇਆਂ ਦਾ ਈ ਹੁੰਦਾ ਨਾ?
ਹਾਂ, ਜਵਾਈ ਦਾ ਸੋਰੇਆਂ ਦਾ ਈ ਹੋਂਦੈ।
ਹਾਂ, ਓਈ ਬੂਟ, ਜੁੱਤੀ ਕ ਤੇ ਅੰਡਰਵੇਅਰ, ਬਣੈਣ ਤੱਕ ਸੋਰੇਆਂ ਦਾ ਹੁੰਦੈ।
ਹਾਂ, ਓ ਤੇ ਸਾਡੇ 'ਚ ਵੀ ਸੋਰੇ ਦੇ ਦਿੰਦੇ ਨੇ। ਪੇ ਪੇ ਮਤਲਬ ਪੂਰਾ ਸੂਟ ਨਾ ਪੈਂਟ-ਕੋਟ
ਹਾਂ, ਪੂਰਾ ਹਾਂ ਜੁਰਾਬਾਂ, ਬੂਟ, ਰੁਮਾਲ ਸਭ ਕੁਛ ਹਾਂ, ਓ ਸਭ ਕੁਛ। ਹਾਂ।
ਜੜਾ ਪੈਲਾ ਸੂਟ ਹੁੰਦੈ ਸੋਰੇਆਂ ਦਾ ਈ ਹੁੰ
ਹਾਂਜੀ-ਹਾਂਜੀ-ਹਾਂਜੀ ਫਿਰ ਕੇੜਾ ਟਾਲ ਜਾਂਦਾ ਬੰਦਾ ਫਿਰ ਅਗਲੇ ਦਿਨ ਫੇਰਾ ਪਾਨ ਆਓ। ਫੇਰ ਦਓ। ਹਾਂ, ਫੇਰ ਅੱਗੋਂ ਸਾਰੇ ਤਿਉਹਾਰ ਆ ਜਾਂਦੇ ਨੇ।
ਹਾਂ, ਅੱਗੋਂ ਤਓਆਰ ਸ਼ੁਰੂ ਹੋ ਜਾਣੇ ਨੇ। ਹਾਲੇ ਪੈਲੇ ਕਰਵਾਚੌ ਕਰਵਾ ਆਏਗਾ ਤੁਆਡਾ ਪੈਲੇ, ਹੈ ਨਾ।
ਫੇਰ ਲੈ, ਨਈ ਕਰਵਾ ਨਿਕਲ ਜੇਗਾ। ਕਰਵਾ ਤਾਂ ਓਧਰੋਂ ਆਏਗਾ ਸਾਡਾ ਹੁਣ।
ਨਈ ਮੈਂ ਕੈ ਰੀ ਆਂ ਓਧਰੋਂ ਆਏਗਾ ਨਾ ਕਰਵਾ, ਗੁੜੀਆਂ ਦਾ। ਹਾਂ, ਫੇਰ ਅੱਛਾ ਓ, ਓ ਵੀ ਦੇਨੈ।
ਹਾਂ, ਫੇਰ ਓ ਵੀ। ਹਾਂ, ਓ ਵੀ ਚੱਜ ਦਾ ਈ ਦੇਣਾ ਪੇਗਾ।
ਹਾਂ, ਓ ਵੀ ਦੇਣਾ ਪੈਣੈ ਪੈਲੀ ਵਾਰੀ।
ਹਾਂ, ਬਸ ਓਈ ਸਾਡੇ ਫੇਰ ਵਿਆ ਕਰਾਂਗੇ, ਵਿਆ ਤੋਂ ਬਾਦ ਪੈਲਾ ਤੇਓਆਰ ਲੋੜੀ ਦਾ ਆਏਗਾ।
ਅੱਛਾ-ਅੱਛਾ ਠੀਕ ਏ।
ਫੇਰ ਸਾਡੇ ਲੋੜੀ ਵੀ ਸੋਣੀ ਦਿੰਦੇ ਨੇ।
ਹਾਂ-ਹਾਂ, ਅੱਛਾ। ਏਕ ਸਾਲ ਫੇਰ ਤੇਓਆਰ ਈ ਦੇਂਦੇ ਰੈਣਾ ਹੈਗੈ।
ਹੋਰ ਦਈ ਜੋ ਬਸ। ਫੇਰ ਤਾਂ ਬਸ ਅੱਖਾਂ ਬੰਦ ਕਰਕੇ ਦਈ
ਹਾਂ, ਹੋਰ ਏੱਕ ਵਾਰ ਕੁੜੀ ਵਿਆ ਦੋ ਤੇ ਬਸ ਫੇਰ ਤੇ ਦੇਈ ਜੋਓ।
ਫੇਰ ਖਰਚੇ ਸ਼ੁਰੂ ਹੋ ਜਾਂਦੇ ਨੇ ਬਸ।
ਹਾਂ, ਬਿਲਕੁਲ-ਬਿਲਕੁਲ-ਬਿਲਕੁਲ ਫੇਰ ਨਾ ਫੇਰ ਵਿਆ ਤੋਂ ਬਾਦ ਜੇੜੇ ਮੂੰਅ ਟੇਢੇ ਹੋ ਕੇ ਜਾਣਗੇ ਓਨਾਂ ਦੇ ਮੂੰਅ ਵੀ ਤੇ ਸਿੱਧੇ ਕਰ ਕਰ
ਹਾਂ ਫੇਰ ਮੂੰਹ ਟੇਢੇ ਹੋਣ ਨਾ ਦੇਣਾ ਈ ਬੰਦ ਕਰਦੋ ਫੇਰ।
ਨ ਅ ਈ ਜੜੇ ਬਰਾਤੀ ਆਣਗੇ ਘਾਰ ਓਨਾਂ 'ਚੋਂ ਵੀ ਤੇ ਰਾਜੀ ਨੀ ਜਾਂਦੇ ਹੁੰਦੇ ਨਾ ਸਾਰੇ।
ਹਾਂ, ਬਸ ਜੇ ਕਿਸੇ ਮੂੰਅ ਟੇਡੇ ਹੋਨ ਨਾ ਹੰ ਦੇਣੇ ਈ ਬੰਦ ਕਰਦੋ ਤੁਸੀ।
ਹਾਂ, ਐ ਮੂੰਅ ਬਿੰਗੇ, ਬਿੰਗੇ ਮੂੰਅ ਨੀ ਸਿੱਧੇ ਹੁੰਦੇ।
ਨਈ ਜਿੰਨੀ ਆਪਣੇ 'ਚ ਗੁਜਾਇਸ਼ ਓਨੇ ਕੀ ਦੇਣੇ ਹੁੰਦੇ ਨੇ ਨਾ।
ਬਿਲਕੁਲ ਜੀ। ਹੋਰ, ਓਨੇ ਦੇਣੇ ਚਾਈਦੇ ਨੇ ਸ਼ੁਰੂ ਫੇਰ ਬੰਦਾ ਲਿਮਟ ਤਾਂ ਰੱਖੇ। ਸ਼ੁਰੂ ਤੋਂ ਸਾਡੇ ਕੋਲ ਸਾਡੇ ਐਦੇ ਈ ਹਾਂ, ਸਾਡੇ ਵੀ ਸਗੋਂ ਦੀਦੀ ਹੋਰਾ ਕੈਂਦੇ ਨੇ ਕੈਂਦੇ ਏਨਾ ਜਿੰਨਾ ਸ਼ੁਰੂ ਤੋਂ ਪੈਰ ਵਧਾਓਗੇ ਨਾ ਓਨਾਂ ਓ ਚੌੜੇ ਹੁੰਦੇ ਐ ਅਗਲਾ ਬੰਦਾ।
ਐ ਤੇ ਹੈ ਈ ਏ ਖੈਰ।
ਹਾਂ ਬੰਦਾ
ਫੇਰ ਤੁਸੀ ਘੱਟ ਦੋਗੇ ਤੇ ਅਗਲੇ ਖਹਿਣਗੇ ਲੈ ਵੀ ਏਨਾਂ ਨੇ ਪੈਲੇ ਤੇ ਜ਼ਿਆਦਾ ਦਿੱਤਾ ਸੀ ਹੋਣ ਘੱਟ ਦੇ ਦਿੱਤੈ।
ਹਾਂ ਸ਼ੁਰੂ ਤੋਂ ਬੰਦਾ ਲੈਵਲ ਓਨਾ ਕ ਹੀ ਰੱਖੇ ਵੀ ਜਿੰਨਾ ਪੁਗਦਾ ਰਹੇ ਅੱਗੇ ਤੱਕ
ਹਾਂ। ਇਹ ਤੇੇ ਹੈ ਈ ਏ।
ਹੋਰ, ਤੁਸੀਂ ਸੁਣਾਓ, ਤੁਸੀਂ ਵਿਆਹ ਲਏ ਨਿਆਣੇ ਸਿਆਣੇ।
ਸਾਡੇ ਵੀ ਵਿਆਹੇ ਗਏ ਨਿਆਣੇ ਹੈ। ਹੁਣ ਭਤੀਜੀ ਦਾ ਵਿਆਹ ਹੈਗਾ ਨਵੰਬਰ ਦਾ ਨਾ ਭਤੀਜੀ ਦਾ ਵਿਆਹ ਹੈਗਾ।
ਅੱਛਾ ਹਾਂ ਨਵੰਬਰ ਸਾਹਿਆ ਬਹੁਤ ਹੈਗਾ।
ਨਵੰਬਰ ਤੇ ਸਾਏ ਹੈਗੇ ਨੇ।
ਹਾਂ ਸਾਡਾ ਵੀ ਨਵੰਬਰ ਦਾ ਹੀ ਏ।
ਅੱਛਾ, ਅੱਛਾ ਕਿੱਥੇ ਕਰ ਰਹੇ ਹੋ?
ਅਸੀਂ ਇੱਧਰ ਲੁਧਿਆਣੇ।
ਅੱਛਾ, ਅੱਛਾ ਪੰਜਾਬ ਵਿੱਚ ਕਰ ਲੋ।
ਹਾਂਜੀ ਲੁਧਿਆਣਾ। ਹੋਰ, ਇੱਕ ਦਾ ਬਲਕਿ ਕੀਤਾ ਵੱਡੀ ਦਾ ਹਰਿਆਣੇ 'ਚ।
ਅੱਛਾ।
ਹਾਂ ਉਹਦਾ ਹਰਿਆਣੇ ਯਮੁਨਾ ਨਗਰ 'ਚ ਇੱਕ ਦਾ ਪੰਜਾਬ 'ਚ ਜਿੱਥੇ ਦਾ ਜਲ ਦਾਣਾ ਪਾਣੀ ਲਿਖਿਆ ਉੱਥੇ ਈ
ਹਾਂ ਅੱਛਾ ਅੱਛਾ ਹਾਂ ਇਹ ਤੇ ਹੈ ਹੀ ਫੇਰ। ਅੱਛਾ ਦੋ ਕੁੜੀਆਂ ਨੇ ਤੁਹਾਡੇ ਕੋਲ ਅੱਛਾ ਤੇ ਮੁੰਡਾ ਵਿਆਹਿਆ ਹੋਇਆ ਹੈ?
ਨਹੀਂ ਨਹੀਂ ਮੁੰਡਾ ਤਾਂ ਹਜੇ ਛੋਟਾ ਚੌਵੀ ਸਾਲ ਦਾ ਹਜੇ ਉਹਨੂੰ ਤਾਂ ਅਠਾਈ ਦਾ ਵਿਆਵਾਂਗੇ ਜਾ ਕੇ।
ਅੱਛਾ ਕੁੜੀਆਂ ਵੱਡੀਆਂ ਨੇ ਮੁੰਡਾ ਛੋਟਾ ਏ ਚਲੋ ਠੀਕ ਹੈ। ਕੁੜੀਆਂ ਦਾ ਭਾਰਾ ਉਤਰ ਗਿਆ ਦਾ ਅੱਗੋਂ ਮੁੰਡੇ ਦਾ ਰਹਿ ਜਏਗਾ ਹੈ ਨਾ।
ਹਾਂ।
ਉਹ ਬੰਦਾ ਆਪਣੇ ਹਿਸਾਬ ਨਾਲ ਕਰ ਦਿੰਦਾ।
ਆਹ ਉਹ ਤਾਂ ਬੰਦਾ ਆਪੇ ਲਿਆਵੇ ਕੁੜੀ ਕੋਈ ਆਪਣੇ ਘਰ ਹੀ ਆਉਣੀ।
ਨਹੀਂ ਉਹੀ ਆਪਣੇ ਹਿਸਾਬ ਨਾਲ। ਕਰ ਦਿੰਦਾ ਬੰਦਾ ਥੋੜਾ ਕਰੇ, ਜ਼ਿਆਦਾ ਕਰੇ ਚਲੋ ਕੁੜੀਆਂ ਦਾ ਤਾਂ ਦੇਖੋ ਕਰਨਾ ਪੈਂਦਾ ਹੈ ਨਾ।
ਹਾਂ ਕੁੜੀਆਂ ਦਾ ਤਾਂ ਕਰਨਾ ਪੈਂਦਾ ਬਈ ਆਪਣਾ ਨੱਕ ਮੱਥਾ ਰੱਖਣਾ ਪੈਂਦਾ ਸਭ। ਸਭ ਜਗ੍ਹਾ ਹੋਵੇ ਨਾ ਹੋਵੇ, ਪੱਲੇ ਹੋਵੇ ਨਾ ਹੋਵੇ। ਸਭ ਕਰਨਾ ਪੈਂਦਾ ਪਰ।
ਹਾਂ, ਹਾਂ ਚਲੋ ਰਾਜੀ ਰਹਿਣ ਆਪਣੇ ਘਰ ਬਸ।
ਬਸ ਇਹੀ ਤਾਂ ਹੈ ਹੋਰ ਕਿ ਮਾਂ ਪਿਓ ਤਾਂ ਕੋਈ ਕਸਰ ਨਹੀਂ ਛੱਡਦੇ ਕਿਤੇ ਵੀ।
ਹਾਂ ਮਾਂ ਪਿਓ ਥੋੜ੍ਹੀ ਕਸਰ ਛੋੜਦੇ ਨੇ ਮਾਂ ਪਿਓ ਤੇ ਆਪਣਾ ਆਪਾਂ ਵੀ ਕਹਿੰਦੇ ਨੇ ਵੇਚ ਦੇਈਆ ਆਪਣੀਆਂ ਕੁੜੀਆਂ ਵਾਸਤੇ।
ਹੂੰ। ਬਿਲਕੁਲ ਸਹੀ ਗੱਲ ਹੈ ਹਾਂ। ਬਿਲਕੁਲ ਸਹੀ ਗੱਲ ਹੈ, ਬਸ ਫੇਰ ਇਹਨਾਂ ਨੂੰ। ਤੋਰ ਕੇ ਫੇਰ ਦੇਖਾਂਗੇ ਹਜੇ ਦੋ ਚਾਰ ਸਾਲ ਆਰਾਮ ਕਰਾਂਗੇ ਫੇਰ ਲਿਆਵਾਂਗੇ।
ਹਾਂ, ਹਾਂ ਨਹੀਂ ਫਿਰ ਰੈਸਟ ਹੋ ਜਏਗਾ ਤੁਹਾਡਾ।
ਰੈਸਟ ਹੋ ਜਾਏਗਾ ਦੋ ਪੈਸੇ ਪੱਲੇ ਹੋਰ ਹੋ ਜਾਣਗੇ ਜਰਾ। ਪਤਾ ਕੁੜੀ ਵਿਆਹ ਕੇ ਤੁਹਾਨੂੰ ਪਤਾ ਜੀ ਘਰ ਖਾਲੀ ਹੋ ਜਾਂਦਾ ਹੈ।
ਹੋਰ ਖਾਲੀ ਮਕਾਨ ਬਣਾਓ ਵਿਆਹ ਕਰੋ ਇੱਕ ਹੀ ਗੱਲ ਹੈਗੀ ਹੈ।
ਜੀ, ਜੀ, ਜੀ।
ਮਕਾਨ ਬਣਾਓ ਮਕਾਨ ਤੇ ਜਿੰਨਾ ਮਰਜ਼ੀ ਪੈਸਾ ਲਗਾ ਲਓ ਤੁਸੀਂ ਉਹ ਦਿਖਦਾ ਨੀ ਹੈਗਾ। ਵਿਆਹ ਤੇ ਵੀ ਜਿੰਨਾ ਮਰਜੀ ਪੈਸਾ ਲਗਾ ਲੋ ਉਹ ਦਿਖਦਾ ਨਹੀਂ ਹੈਗਾ।
ਹਾਂ ਬਿਲਕੁਲ ਸਹੀ ਗੱਲ ਹੈ, ਜਿੰਨਾ ਮਰਜ਼ੀ ਲਗਾ ਲਉ।
ਜਿੰਨਾ ਮਰਜ਼ੀ ਲਗਾ ਲੋ।
ਆਉਣਾ ਤੁਸੀਂ ਵੀ ਜੀ ਲਗਾਉਣਾ ਚੱਕਰ।
ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ, ਸਤਿ ਸ੍ਰੀ ਅਕਾਲ।